ਠੀਕ ਠਾਕ ਵਧੀਆ ਓਕੇ ਜੀ ਵਧੀਆ ਜੀ
ਭਾਜੀ ਮੈਂ ਨਾ ਆਪਣਾ ਅੱਜ ਕੱਲ ਜਿਹੜਾ ਦੇਖ ਦੇਖ ਰਹੇ ਆ ਆਪਾਂ ਅੱ ਕੱਲ ਅੱਜ ਐਜੂਕੇਸ਼ਨ ਦੀ ਨਾ ਵੈਲਿਊਜ਼ ਨੀ ਰਹੀ ਮਤਲਬ ਹਾਂਜੀ ਹਾਂਜੀ ਮਤਲਬ ਦੇਖਲੋ ਤੁਸੀਂ ਜਿਹੜੇ ਅੱਜ ਕੱਲ੍ਹ ਐਜੂਕੇਸ਼ਨ ਬੰਦੇ ਕਰ ਰਹੇ ਮਤਲਬ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨੇ ਉਹਨਾਂ ਨੇ ਉਹਨਾਂ ਦੀ ਅਕੋਰਡਿੰਗ ਜੋਬ ਵਗੈਰਾ ਵੀ ਨਹੀਂ ਮਿਲ ਰਹੀਆਂ ਐਜੂਕੇਸ਼ਨ ਜਿਹੜੀ ਉਹਨਾਂ ਨੇ ਮੰਨ ਲਓ ਕੁਆਲੀਫਾਈ ਐੂਕੇਸ਼ਨ ਕੀਤੀ ਹੈ ਆਪਣੀ ਉਹਨਾਂ ਦੇ ਉਹਨਾਂ ਦੇ ਕੋਗ ਨਾ ਚੁ ਮਤਲਬ ਨਾ ਉਹਨਾਂ ਦੀ ਨੌਕਰੀ ਮਿਲ ਰਹੀ ਹੈ। ਨਾ ਉਹ ਨੂੰ ਉਹਨਾਂ ਦੀ ਅਕੋਡਿੰਗ ਮਿਲ ਨੌਕਰੀ ਤਾਂ ਮਿਲ ਰਹੀ ਹੈ। ਪਰ ਉਹ ਨਾ ਜਿਹੜੀ ਉਹਨਾਂ ਦੀ ਜਿਹੜੀ ਫੀ ਸਟ੍ਰਕਚਰ ਮਤਲਬ ਜਿਹੜੀ ਉਹਨਾਂ ਦੀ ਆਪਣਾ ਸੈਲਰੀ ਵਗੈਰਾ ਉਹ ਬੋ ਕਟ। ਮਿਲ ਮਤਲਬ ਐਜੂਕੇਸ਼ਨ ਦਾ ਫਿਰ ਫਾਇਦਾ ਨ ਹੈ। ਭਾਜੀ ਹਨਾ ਹਾਂਜੀ- ਹਾਂਜੀ ਭਾਜੀ ਦੇਖੋ ਹੁਣ ਐਜੂਕੇਸ਼ਨ ਤੇ ਅਲਗ ਮਤਲਬ। ਜਿਹੜੀ ਉਹਨਾਂ ਮੰਨ ਲਓ ਹੁਣਸੀਂ ਜਿਨ੍ਹਾਂ ਨੇ ਪ੍ਰਵੇਟ ਜੋਬ ਕਰਨੀਆਂ ਹੈ। ਉਹਨਾਂ ਦਾ ਫੇਰ ਇਸ ਜਾ। ਐਜੂਕੇਸ਼ਨ ਦਾ ਫਾਇਦਾ ਨਹੀਂ ਹੋਆ ਕਰਨ ਦਾ ਫਿਰ ਹਾਂਜੀ -ਹਾਂਜੀ ਰ ਗੌਰਮੈਂਟ ਜੋਬ -ਗੌਰਮੈਂਟ ਜੋਬ ਪਾਜੀ ਗੌਰਮੈਂਟਜੋਬ ਵਾਸਤੇ ਨਾ ਬੜੀ ਐਜੂਕੇਸ਼ਨ ਬਣ ਜਾ ਉਹਵੇ ਫੇਰ ਹਰ ਇੱਕ ਮਤਲਬ ਸੌ ਚ ਸੌ ਚ ਦਸ ਬੰਦਿਆਂ ਦੀ ਲੱਗਦੀ ਭਾਜੀ ਉਹ ਹਾਂਜੀ ਨਹੀਂ ਹੁਣ ਦੇਖ ਲ ਤੁਸੀਂ ਮੰਨ ਲਓ ਅੱ ਅੱਜ ਕੱਲ੍ਹ ਉਹ ਐਜੂਕੇਸ਼ਨ ਦੀ ਵੀ ਨਵੀਂ ਨਵੀਂ ਚੀਜ਼ਾਂ ਓਪਨ ਹੋ ਗਈਆਂ ਮੰਨ ਲਓ ਕੋਈ ਹੁਣ ਔਨਲਾਈਨ ਐਜੂਕੇਸ਼ਨ ਲੈ ਰਿਹਾ ਔਨਲਾਈਨ ਕਲਾਸਿਸ ਲਗਹੀਹਾ ਮਤਲਬ। ਆਪਜੂਕੇਸ਼ਨ ਮਤਲਬ ਟੈਕਨੋਲੋਜੀ ਇੱਧਰ ਵੀ ਆ ਗਈ ਵੀਰ ਜੀ ਦੇਖੋ ਹੁਣ ਜਿਹਾ ਆਪਣਾ ਆਨਲਾਈਨ ਐਜੂਕੇਸ਼ਨ ਜਿਲ੍ਹ ਰਿ ਉਹਨ ਜੋ ਟੀਚਰ ਆਪਣਾ ਕਲਾਸ ਚ ਕਲਾਸਰੂਮ ਵਿੱਚ ਬਹਿ ਕੇ ਫੇਸ ਟੂ ਫੇਸ ਪੜ੍ਹਾ ਸਕਦੇ ਉਹ ਔਨਲਾਈਨ ਨਹੀਂੀ ਪੜ੍ਹਾ ਸਕਦਾ ਬੰਦੇ ਨੂੰ
ਹਾਂ ਉਹ ਤੇ ਫੇਿਰ ਓਨੇ ਜਾ ਕੇ ਨਾ ਓੇ ਫਿਰ ਗੱਲ ਜਿਹੜੇ ਪੜ੍ਹਨ ਵਾਲੇ ਹੁੰਦੇ ਨੇ ਉਹ ਪੜ੍ਹੇ ਰਹਦੇ ਭਾਜੀ।
ਅੱ ਹੁਣ ਮੰਨ ਲਓ ਦੇਖੋ ਔਨਲਾਈਨ ' ਮੰਨ ਲਓਨ ਮਤਲਬ ਔਨਲਾਈਨ ਇੱਕ ਮੰਨ ਲਓ ਜੂਮ ਐਪ ਏ ਉਹਥ ਔਨਲਾਈਨ ਲਓ ਇੱਕ ਬੰਦਾ ਪੰਜ ਸੌ ਕਲਾਸਾਂ ਲਾ ਰਿਹਾ ਤੇ ਮੰਨ ਲਓ ਸੌ ਬੱਚੇ ਚੜੇ ਹੁਣ ਸੌ ਚੋਂ ਦਸ ਬੱਚੇ ਜੇ ਵੀਡੀਓ ਨ ਆਉਣ ਕਰਕੇ ਕਿੱਥੇ ਗਏਦੇ ਨੇ ਉਹਨਾ ਨੂੰ ਪਤਾ ਥੋੜ੍ਹੀ ਲੱਗਦਾ ਟੀਚਰ ਨੂੰ ਬਈ ਕਿੱਧਰ ਗਏਦੇ ਨੇ।
ਉਹਨਾਂ
ਆਪਣਾ ਕੀ ਕਰ ਰਹੇ ਨੇ ਪੜ੍ਹ ਰਹੇ ਨੇ ਪ੍ਰ ਬਾਰੇ
ਹਮ ਉਹਨਾਂ ਦੇ ਕੰਮ ਤੇ ਪਣਾ
ਹਾਂਜੀ ਹਾਂਜੀ ਅੱਜ ਕੱਲ੍ਹ ਤਾਂ ਵੈਸੇ ਵੀ ਜਿਹੜੇ ਜ਼ਿਆਦਾ ਪੜ੍ਹੇ ਲਿਖੇ ਨੇ ਨਾ ਉਹਨਾਂ ਨੂੰ ਉਹਦੇ ਆਪਣੀ ਸਕਿੱਲ ਦੇ ਅਕੋਡਿੰਗ ਸੈਲਰੀ ਵੀ ਨਹੀਂ ਮਿਲਹੀ ਭਾਅ ਜੀ
ਉਹ ਤੇ ਗ ਠੀਕ ਹੈੂਕੇਸ਼ਨ ਐਜੂਕੇਸ਼ਨ ਦਾ ਲੈਲ ਜਿੰਹਨੇ ਅਨਪੜ੍ਹੇ ਨਾ
ਹਾਂਜੀ ਹਾਂਜੀ ਨਹੀਂ ਨ ਭਾਜੀ ਜਿਹੜੇ ਅਨਪੜ੍ਹ ਲੋਕ ਨੇ ਨਾ ਅਨਪੜ੍ਹ ਲੋਕ ਉਹ ਮਤਲਬ ਮੇਰੇ ਖਿਆਲ ਨਾਲ ਅੱ ਕੱਲ ਜਿਹੜੇ ਐਜੂਕੇਸ਼ਨ ਵਾਲੇ ਬੰਦੇ ਨੇ ਉਹਨਾਂ ਤੋਂ ਜ਼ਿਆਦਾ ਹੀ ਕਮਾ ਰਹੇ ਹੋ ਨੇ ਭਾਜੀ
ਨਹੀਂ ਮਹਿੰਗਾਈ ਬਹੁਤ ਜ਼ਿਆਦਾ ਹੋਈ ਕਰਕੇ ਤਦ ਕਰਕੇ ਕਰਹਿ ਰਿਿਆ ਮੈਂ
ਹਾਂਜੀ ਹਾਂਜੀ ਭਾਜੀ ਉਹਨਾਂ ਤੋਂ ਜਿਆਦਾ ਹੀ ਗਵਾ ਰਿਹਾ ਹਾਂ ਐਜੂਕੇਸ਼ਨ ਉਹ ਅਨਪੜ੍ਹ ਜਿੜੇ ਉਹ ਲੋਕ ਨੇ ਨਾ ਅਨਇੰਪਲੋਇਡ ਹਾਂਜੀ ਹਾਂਜੀ ਹ ਦੇਖੋ ਜਿਹੜੀ ਮੰਨ ਲਓ ਜਿਹੜੇ ਮੰਨ ਲਓ ਜਿੰਨ੍ਹਾਂ ਨਹੀਂ ਮੰਨ ਲਓ ਪੁਰਾਣੇ ਟਾਈਮ ਦੇ ਮਰੇ ਖਿਆਲ ਏਥ ਨਾਈਨਥ ਟੈਂਨਥ ਮਤਲਬ ਇੰਨੀ ਕਲਾਸ ਕੀਤੀਆਂ ਹੁੰਦੀਆਂ ਅੱਜ ਉਹਨਾਂ ਦੀ ਮੰਨ ਲਓ ਆਪਣਾ ਮਤਲਬ ਹਾਰਡ ਵਰਕ ਤੁਮੀ ਕਰਕੇ ਨ ਇੱਕ ਐਜੂਕੇਸ਼ਨ ਪਰਸ ਕੋ ਜ਼ਿਆਦਾ ਨਾ ਮਤਲਬ ਸੈਲਰੀ ਜਿਦੜੇ ਪਸੇ ਕਮਾ ਰਹੇ ਹੋਣੇ ਨੇ
ਸਹੀ ਗੱਲ ਹੈ ਠੀਕ ਆ ਬਹੁਤ ਵਧੀਆ ਤੁਹਾਡਾ
ਔਰ ਅੱਜ ਕੱਲ੍ਹ ਦੇਖ ਲਓ ਇੰਨਾ ਪੜ੍ਹ ਕੇ ਵੀ ਮੰਨ ਲਓ ਪ੍ਰਾਈਵੇਟ ਜੋਬ 'ਚ ਆਪਾਂ ਕੰਪ ਪ੍ਰਾਈਵੇਟ ਕੰਪਨੀ 'ਚ ਆਪਾਂ ਜੋਬ ਲੈਣ ਜਾ ਰਹੇ ਹਾਂ ਉੱਧਰ ਸੈਲਰੀ ਕਿੰਨੀ ਹੋਈ
ਪੱਚੀ ਪੱਚੀ ਤਹ ਤ ਮਿਲ ਭਾਜੀ ਇੰਨੀ ਤੇ ਮਿਲ ਜਾਂਦੀ ਦਸ ਬਾਰਾਂ ਦਸ ਬਾਰਾਂ ਦਸ ਬਾਰਾਂ ਤੇ ਅਨਪੜ੍ਹ ਹੀ ਕਮਾ ਲੈਂਦਾ ਹੈ ਹਾਂ ਵੀਹ ਹਜ਼ਾਰ ਅਨਪੜ੍ਹ ਲੋਕ
ਹਾਂਜੀੀ ਹਾਂਜੀ ਆਪਣਾ ਆਪਣਾ ਅਜ ਕਲ ਐਜੂਕੇਸ਼ਨ ਉਸ ਹਿਸਾਬ ਦੀ ਰਹੀ ਨੀ ਜਿਹੜੇ ਪਲ ਨੂੰ ਪਹਿਲੇ ਐਜੂਕੇਸ਼ਨ ਹੁੰਦੀ ਸੀ ਉਹਦੇ ਬੇਸ ' ਨੌਕਰੀ ਮਿਲਦੀ ਸੀ ਮੰਨ ਲਓ ਪੱਲੇ ਬੰਦੇ ਨੇ ਪਹਿਲੇ ਟਾਈਮ ' ਮੰਨ ਲਓ ਕਿਸੇ ਨੇ ਬੀਬੀ ਏੀ ਨਹੀਂ ਨਹੀਂ ਭਾਜੀ ਪਹਿਲੇ ਟਾਈਮ ਤੇ ਐਜੂਕੇਸ਼ਨ ਤੇ ਬੇਸ ਤੇ ਮਿਲਦੀ ਸੀ ਡਿਗਰੀ ਦੇ ਬੇਸਦੇ ਹਾਂਜੀ। ਹੁਣ ਦੇਖੋ ਤੁਸੀਂ ਕਿਸੇ ਨੇ, ਹਾਂਜੀ-ਹਾਂਜੀ, ਤਾਂ ਹੀ ਬੰਦਾ ਪਹਿਲੇ ਟਾਈਮ ਤੇ, ਜਿਹੜਾ ਪੜ੍ਹਦਾ ਸੀ ਨਾ ਉਹ ਮਿਲ ਜਾਂਦੀ ਸੀ, ਉਹ ਸੋਚਦਾ ਸੀ ਹਾਂ ਬਈ ਮੈਂ ਚੱਲ, ਪੜ੍ਹ- ਲਿਖ ਕੇ, ਨੌਕਰੀ ਕਰ ਲਾਂਗਾ ਹਾਂਜੀ- ਹਾਂਜੀ ਯਾਰ ਅੱਜ ਦੇ ਹਾਂਜੀ-ਹਾਂਜੀ, ਔਰ ਅੱਜ ਦੇ, ਬੰਦੇਆ ਨੂੰ ਕਹੇਗਾ ਤੁਸੀਂ ਪੜ੍ਹਨਾ ਕਿੰਨਾ। ਭਾਜੀ ਮੈਂ ਤਾਂ ਆਪਣਾ ਬਿਜਨਸ ਕਰਨਾ ਨੌਰੀ ਚ ਕੁਛ ਰੱਖਿਆ ਨੀ ਪੜ੍ਹਲੇ, ਕੋਈ ਫਾਇਦਾ ਨੀ ਅੱਗੇ, ਹਾਂਜੀ। ਗੱਲ ਬੰਦਾ ਇਹ ਸੋਚਦਾ ਭਾਜੀ ਹਾਂਜੀ-ਹਾਂਜੀ ਕਿਉਂਕਿ ਭਾਜੀ ਅੱਜ ਕੱਲ ਸਭ ਨੂੰ ਪਤਾ ਲੱਗ ਗਿਆ। ਪੜ੍ਹਾਈ ਦੀ ਵਲਿਊ ਲਈ, ਪੈਸੇ ਦੀ ਵੈਲਿਊ
ਤੁਸੀਂ ਕੀ ਕਰ ਰਹੇ ਹੋ ਅੱਜ-ਕੱਲ?
ਕੁਛ ਨੀ ਭਾਜੀ ਮੈਂ ਵੀ ਆਪਣਾ ਬੈਠਾ ਦਾ ਹੀ ਆ ਮਤਲਬ ਆਪਣਾ -ਆਪਣਾ ਮਤਲਬ ਬੀ ਸੀ ਏ ਵਗੈਰਾ ਕਰਕੇ ਆਪਾਂ ਬੈਠੇ ਹੋਏ ਹਾਂ। ਸਾਨੂੰ ਵੀ ਨੌਕਰੀ ਨਹੀਂ ਮਿਲ ਰਹੀ ਆਪਾਂ ਵੀ ਲੱਭ ਰਹੇ ਹਾਂ ਭਾਜੀ। ਬੇਰੋਜ਼ਗਾਰ ਬੈ
ਅੱਛਾ ਜੀ।
ਮਤਲਬ ਕੋਈ ਔਨਲਾਈਨ ਐਪਲੀਕੇਸ਼ਨ ਵਗੈਰਾ ਵੇਖ ਰਿਹਾ ਹਾਂਜੀ ਹਾਂਜੀ ਤੁਸੀਂ ਕੀ ਕਰ ਰਹੇ ਹੋ ਭਾਜੀ ਅੱਜ ਕੱਲ੍ਹ ਅੱਛਾ ਬਿਆਸੀ, ਹਾਂਜੀ ਹਾਂਜੀ ਓਕੇ ਮੈਡੀਕਲ ਸਾਇੰਸ ਹਾਂਜੀ ਹਾਂਜੀ ਮਤਲਬ ਵਧੀਆ ਵਧੀਆ ਫਿਰ ਭਾਜੀ ਤੁਹਾਡੀ ਤਾਂ ਮਤਲਬ ਸਕਿੱਲ ਵੀ ਵਧੀਆ ਹੋਏਗੀ। ਵਗੈਰਾ ਕਰਦੇ ਆ ਮਤਲਬ ਖਾਲੀ ਡਿਗਰੀ ਡ
ਸਕ ਸਕਿੱਲ ਵੀ ਸਕਿੱਲ ਵੀ ਚਾਹੀਦੀ ਕਾਹਦੀ ਨੌਕਰੀ ਮਿਲੀ ਐ ਭਾਜੀ ਇਸ
ਭਾਜੀ ਨੌਕਰੀ ਦਾ ਤੇ ਨੌਕਰੀ ਦਾ ਤੇ ਅੱਜ ਕੱਲ ਦੇ ਟਾਈਮ ਤੇ, ਹਾਂਜੀ ਭਾਜੀ ਸਕਿੱਲ ਅਪਗ੍ਰੇਡ ਕਰਨੀ ਬਹੁਤ ਬਹੁਤ ਟੈਮ ਭਾਜੀ ਬਹੁਤ ਹਾਰਡ ਵਰਕ ਲੱਗਦਾ।
ਹਾਂਜੀ-ਹਾਂਜੀ ਇਹ ਤੇ ਗੱਲ ਠੀਕ
ਬਈ ਤੂੰ ਆਪਣੀ ਡਿਗਰੀ ਮਤਲਬ, ਮਤਲਬ ਕੋਲਜ ਕਰ ਰਿਹੇ ਹਾਂ ਕੋਈ ਸਕੀਲ ਵਗੈਰਾ ਹੈਗੀ ਐ। ਮੰਨ ਲਓ ਉਹਨੂੰ ਪਤਾ ਕੀ ਭਾਜੀ ਜਿਹੜੇ ਪੜ੍ਹਨ ਵਾਲੇ ਹੈਗੇ ਨੇ ਉਹਨ ਉਹੀ ਕਰਦੇ ਨੇ ਬਸ ਨੌਕਰੀਆਂ।
ਹੂੰ ਜਿਹੜੇ ਪਹਿਲੇ ਲੱਗੇ ਹੋਨੇ ਲੱਗੇ ਦੇ ਨੇ।
ਕਈ ਤੇ ਭਾਜੀ ਐਵੇਂ ਆਪਣੇ ਘਰ ਦੇ, ਪੈਸਾ ਉਡਾ ਕੇ, ਆਪ ਮਤਲਬ ਐਜੂਕੇਸ਼ਨ ਦੇ ਕਰ ਰਹੇ ਨੇ, ਫਿਰ ਉਹ ਤੇ, ਉਹਨਾਂ ਦੇ ਕਾਰਨ ਨੌਕਰੀਆਂ ਬਦਨਾਮ ਹੋਈਆਂ।
ਹੂੰ, ਸਹੀ ਗੱਲ ਹੈ। ਹੋਰ?
ਹੋਰ ਕੀ ਕਰ ਰਹੇ ਹੋ, ਅੱਜ-ਕੱਲ?
ਮਾਈ ਮ ਹਾਂਜੀ- ਹਾਂਜੀ। ਭਾਜੀ। ਹਾਂਜੀ-ਹਾਂਜੀ। ਭਾਜੀ, ਬਿਲਕੁਲ!
ਹਾਂਜੀ ਜੇ ਪੜ੍ਹਦੇ ਰਹੋਗੇ ਤੇ, ਪੜ੍ਹਦੇ ਰਹੋਗੇ।
ਹਾਂਜੀ-ਹਾਂਜੀ।
ਅੱਜ-ਕੱਲ ਤਾਂ, ਦਸ ਦਸਵੀ ਦਸਵੀਂ ਜਿੰਹਨਾਂ ਦਾ ਬਿਜਨਸ ਹੈਗਾ, ਉਹ ਦਸਵੀਂ-ਬਾਰਵੀਂ ਕਰਕੇ ਬੈਠੇ, ਆਪਣਾ ਬਿਜਨਸ ਸੰਭਾਲੇ ਬੈਠੇ ਨੇ। ਜਿਨਾਂ, ਜਿਨਾਂ ਕੇ, ਕੰਮ ਕਰਨਾ ਹੋ ਡਿਗਰੀ ਕਰ ਦੇਨੇ ਪਏ, ਫਿਰ ਡਿਗਰੀ ਕਰ ਦੇ ਨ
ਡਿ, ਡਿਗਰੀ ਤੇ ਜੋ ਇਹਨਾਂ ਦਾ ਬਿਜਨਸ ਨੀ ਹੈਗਾ, ਡਿਗਰੀ ਤਾਂ ਬਹੁਤ ਜ਼ਰੂਰੀ ਹੈਗਾ। ਉਹਨਾਂ ਨੂੰ ਵ ਜਿਨਾਂ ਦਾ ਬਿਜਨਸ ਹੈ, ਡਿਗਰੀ ਕਰਨੀੇ, ਡਿਗਰੀ ਕਰਨੀ ਬਹੁਤ ਜ਼ਰੂਰੀ। ਹਾਂਜੀ। ''ਮੈਂ' ਵੀ, ਬੀਐੱਸਸੀ ਕਰਾਂਗਾ ਉਸ ਤੋਂ, ਬਾਅਦ ਫਿਰ ਅਗਲੀ ਡਿਗਰੀ ਵੇਖਾਂਗਾ ਫ
ਮਤਲਬ। ਮਾਸਟਰ ਤੋਂ ਬਿਨਾਂ ਤ, ਵੈਲਿੳ ਨਹੀਂ ਹੈਗੀ। ਮਤਲਬ, ਹਾਂਜੀ- ਹਾਂਜੀ। ਵਾਲਾਲ ਦੁਰਗਾ ਮੰਨ ਲਓ, ਕਿਸੇ ਨੇ ਮਾਸਟਰਸ ਕੀਤੀ ਐ ਉਹਦੀ ਮੰਨ ਲੋ, ਮਤਲਬ ਹ ਸਕਿੱਲ ਵਗੈਰਾ ਨਹੀਂ ਹੈ, ਮਤਲਬ ਨੌਲੇਜ ਵਗੈ ਵਗੈਰਾ ਹੈਗੀ। ਵਰਕ ਦੀ, ਜੋ ਓਹਨੇ ਪੜ੍ਹਿਆ ੳਹਨੁ, ਉਹਦੇ ਬੇਸ'ਚ ਤੇ, ਫਿਰ ਨੌਕਰੀ ਮਿਲ ਨਹੀਂ ਸਕ ਸੀਗੀ ਨਾ ਭਾਅ ਜੀ। ਬ ਯਵੇ ਮੰਨ ਲਓ, ੳਹਦੇ ਕੋਲ, ਹਾਰਡ ਕੋਈ ਸਕੀਲ ਵਗੈਰਾ ਨਹੀਂ, ਆਆ ਹਾਂਜੀ- ਹਾਂਜੀ। ਅਵਾਜ਼ ਆ ਰਹੀ ਭਾਜੀ? ਹਾਂਜੀ ਹਾਂਜੀ ਹੁਣ ਜਿਹੜਾ ਮੰਨ ਲਓ ਅੱਜ ਕੱਲ ਓਨਲਾਈਨ ਕਲਾਸਜ਼ ਚੱਲ ਰਹੀਆਂ
ਹਾਂਜੀ
ਨਲਾਈਨ ਔਨਲਾਈਨ ਕਲਾਸ ਦਾ ਫਾਇਦਾ ਨ ਹੈ ਭਾਜੀ ਵੈਸੇ ਦੇਖਿਆ ਜਾਏਥੇਿਰ ਲੋਕ ਔਨਲਾਈਨ ਕਲਾਸਿਸ ਵੀ ਬਈ ਭ ਭਾਜੀ ਪੈਸਾ ਹੀ ਕਮਾ ਰਹੇ ਨੇ ਬਸ ਜ਼ਿਆਦਾ ਪੈਸਾ ਲੁੱਟ ਰਹੇ ਨੇ। ਕੋਈ ਬੱਚਾ ਦੇਖ? ਦੇਖੋ ਹੁਣ ਔਨਲਾਈਨ ਸਾਹਮਣੇ ਫ਼ੋਨ ਪਇਆ ਹੋਏਗਾ ਉਹਦੇ ' ਚ ਕੋਈ ਬੱਚਾ ਪੜ੍ਹਾਈ ਕਰੇਗਾ ਭਾਅਜੀ ਆਪਣੇ ਆਪ ਸੋਚੋ। ਭਾਜੀ ਜੋ ਪੜ੍ਹਾਈ ਸਕੂਲ ਚ ਹੁੰਦੀ ਹੈ ਨਾ ਭਾਜੀ? ਜੀ ਫੇਸ ਟੂ ਫੇਸ ਟੀਚਰ ਪੜ੍ਹਾ ਸਕਦੇ ਹਾਂ ਔਨਲਾਈਨ ਪੜ੍ਹਾ ਨਹੀਂ ਸਕਦੇ ਭਾਜੀ।
ਸਹੀ ਗੱਲ ਹੈ।
ਮੰਨ ਲਓ ਹੁਣੇ ਵੀ ਪਿੱਛੇ ਕਰੋਨਾ ਆਇਆ ਸੀ? ਭਾਜੀ ਬਿਮਾਰੀ ਜਿਹੀ ਕੋਈ ਫੈਲੀ ਸੀ ਉਹ 'ਚ ਵੀ ਤੁਸੀਂ ਦੇਖਿਆ ਹੋਣਾ? ਔਨਲਾਈਨ ਕਲਾਸਾਂ। ' ਚੱਲਦੀਆ ਹੋਇਆ ਸੀ ਕੋਈ ਵੀ ਮੰਨ ਲਓ? ਕੋਲੇਜ ਵਗੈਰਾ ਦੀਆਂ। ਸਕੂਲਸ ਵਗੈਰਾ ਦੀਆਂ ਮਤਲਬ ਔਨਲਾਈਨ ਕਲਾਸਿਸ ਚੱਲਦੀ ਸੀ ਭਾਜੀ। ਕਿਸੇ ਨੇ ਨਹੀਂ ਲਗਾਈ? ਮਤਲਬ ਮੈਂ ਵੀ ਬੇਸ਼ਕ ਹੋਵਾ ਮੈਂ ਵੀ। ਲਗਾਈ ਹੋਣੀ ਭਾਜੀ।
ਹਾਂਜੀ ਹਾਂਜੀ ਹਾਂਜੀ ਸਹੀ ਗੱਲ ਹੈ।
ਉਹੀ ਤੇ ਕਹਿ ਰਿਹਾ ਫਿਰ ਮੈਂ ਐਜੂਕੇਸ਼ਨ। ਅੱਜ ਇਹਦੀ ਵੈਲੂ ਰਹੀ ਨੀ ਭਾਜੀ ਅੱਜਕੱਲ ਬੱਚਾ ਸੋਚ ਦਾ? ਰਹੈ ਕੋ ਕੋਬੜ ਪੜ ਲਿਖ। ਕੇ ਵੀ ਨੌਕਰੀ ਕਿਹੜਾ ਮਿਲਣੀ ਹੈ? ਇਸ ਤੋਂ ਵਧੀਆ ਇਹ ਵੀ ਨੌਕਰੀ ਕਰ ਲਓ। ਹਾਂਜੀ ਹਾਂਜੀ ਵੈਸੇ ਇੱਕ ਤਰ੍ਹਾਂ ਤੇ ਪੜ੍ਹਨ ਵਾਲੇ? ਇੱਕ ਨਾ ਵੈਸੇ ਐਜੂਕੇਸ਼ਨ ਦੀ ਵੈਲਿਊ। ਠੀਕ ਹੈ ਬੇਸ਼ੱਕ। ਪਰ ਉੱਧਰ ਤੱਕ ਹੈਗੀ ਹੈ ਬੱਚਾ ਸਮ। ਦਾਰ ਸਮਝਦਾਰ ਜਿੱਥੇ ਤੱਕ ਬੱਚਾ। ਬੱਚੇ ਨੂੰ ਸਮਝ ਆਉਂਦੀ ਹੈ ਸਮਝਦਾਰੀ ਚ ਆ ਜਾਂਦਾ ਬੰਦਾ ਭਾਜੀ ਦੁਨੀਆਂ ਦੇ ਤੌਰ ਤਰੀਕੇ ਸਮਝ ਜਾਂਦਾ ਆਪਣਾ ਗੱਲ ਕਰਨ ਦਾ? ਬਿਹੇਵੀਅਰ ਸਹੀ ਹੋ ਜਾਂਦਾ ਐਜੂਕੇਸ਼ਨ ਨਾਲ ਪਰ ਉਹ ਜਿਹੜੀ? ਬੰਦਾ ਸੋਚਦਾ ਨਾ। ਐਜੂਕੇਸ਼ਨ ਕਰਕੇ ਮੈਂ ਕਮਾਈ ਕਰਾਂਗਾ ਪੈਸਾ? ਕਮਾਵਾਂ ਗਾ ਜੋਬ ਕਰਾਂਗਾ ਪਰ ਉਹ ਚੀਜ਼ ਨਹੀਂ ਹੋ ਰਹੀ ਹਾਂਜੀ ਬਿਲਕੁਲ।
ਹਾਂਜੀ ਸਹੀ ਗੱਲ ਹੈ ਬਿਲਕੁਲ ਐਜੂਕੇਸ਼ਨ ਇਹਨਾਂ ਤੋਂ ਕੁਛ ਹੈ ਹੀ ਨੀ ਹੈਗਾ ਐਜੂਕੇਸ਼ਨ ਹੈਗੀ ਹੈ ਦੀ ਸਭ ਕੁਛ ਹੈਗਾ ਨਹੀਂ ਹੈਗੀ ਤੇ ਨਾਲ ਕੁਛ ਵੀ ਨੀ ਹੈਗਾ ਭਾਜੀ ਐਜੂਕੇਸ਼ਨ ਐਜੂਕੇਸ਼ਨ ਕਰੋਗੇ ਤਦ ਹੀ ਕੁਛ ਮਿਲੇਗਾ।
ਤੋਂ ਹੈ ਹੀ ਆ
ਅੱਜ, ਕੱਲ੍ਹ ਦਾ ਯੂਥ ਅੱਜ ਕੱਲ ਦਾ ਯੂ ਅੱਜ ਕੱਲ ਦਾ ਯੂਥ ਦਾ ਤਾਂ ਬਹੁਤ ਧਿਆਨ ਹੀ ਹੈ ਪੜ੍ਹਾਈ ਵੱਲ
ਹਾਂਜੀ, ਹਾਂਜੀ, ਹਾਂਜੀ ਹਾਂਜੀ ਉਹਨਾਂ ਨੂੰ ਪਤਾ ਨਾ ਭਾਜੀ ਇਧਰ ਪੜ੍ਹਾਈ ਦਾ ਫਾਇਦਾ ਨੀ ਹੈ ਆਪਣਾ ਮਤਲਬ ਹਾਰਡ ਵਰਕ ਹੁਣ ਹਾਰਡ ਵਰਕ ਆਪਣਾ ਸਾਰੇ ਮਤਲਬ ਅੱਜ ਕੱਲ ਨਾ ਕੁਛ ਅਲੱਗ ਹੀ ਸੋਚਦੇ ਨੇ ਕੁ ਕਰਨਾ ਵਗੈਰਾ ਕੋਈ ਮੰਨ ਲਓ ਕਿ ਜਿਹਨੇ ਪੜ੍ਹਨਾ ਹੈਗਾ ਨਾ ਜਿਹੜਾ ਦਾ ਡਰੀਮ ਪੜ੍ਹਨਾ ਉਹ ਸੋਚਦਾ ਮੈਂ ਐਜੂਕੇਸ਼ਨ ਲੈਣੀ ਲੈਣੀ ਹੈ ਤਾਂ ਕਿ ਮੈਂ ਨੌਕਰੀ ਕਰਨੀ ਕਰਨੀ ਭਾਜੀ
ਹਾਂਜੀ, ਹਾਂਜੀ।
ਹਾਂਜੀ ਹੋਰ
ਹੱਦ ਤੱਕ ਐਜੂਕੇਸ਼ਨ ਸਹੀ ਵੀ ਹੈ ਬਾਕੀ ਹਾਂਜੀ ਹੁਣ ਤੁਹਾਡਾ ਵਿਚਾਰ ਮਤਲਬ ਕੀ ਐਜੂਕੇਸ਼ਨ ਦੇ ਕੋਲ ਹਾਂਜੀ ਹਾਂ ਮਤਲਬ ਅੱਜ ਕੱਲ੍ਹ ਦੇਖੋ ਜਿਹੜੇ ਹਾਂਜੀ ਭਾਜੀ। ਇੱਕ ਮਿੰਟ ਆਵਾਜ਼ ਨੀ ਆਈ ਹਾਂਜੀ ਭਾਜੀ ਹਾਂਜੀ, ਹਾਂਜੀ। ਚਲੋ ਠੀਕ ਹੈ। ਭਾਜੀ ਚੰਗਾ ਲੱਗਾ ਤੁਹਾਡੇ ਨਾਲ ਗੱਲ ਕਰਕੇ। ਧੰਨਵਾਦ ਥੈਂਕ ਯੂ ਭਾਜੀ ਸਤਿ ਸ਼੍ਰੀ ਅਕਾਲ।